ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਸਭ ਕਿੱਦਾਂ ਘਰੇ ਸਭ ਮੈਂ ਵੀ ਵਧੀਆ ਬਸ ਲੇਟੀ ਹੋਈ ਸੀ ਕੁਛ ਨੀ ਹੋਰ ਕੀ ਕਰਨਾ ਤੁਸੀਂ ਆਪਣਾ ਸੁਣਾਓ ਕੁਛ ਨੀ ਲੇਟੀ ਹੋਈ ਸੀ। ਉਹੀ ਉਸੇ ਉਹੀ ਉਸੇ ਡਾਕਟਰ ਕੋਲ ਗਈ ਸੀ ਤਬੀਅਤ ਨਹੀਂ ਸਹੀ ਸੀ ਥੋੜਾ ਬੀ ਪੀ ਵਗੈਰਾ ਡਾਊਨ ਹੋ ਗਿਆ ਸੀ।
ਅੱਛਾ
ਉਹੀ ਓ ਹਾਂਜੀ, ਉਹ ਬਸ ਉਹੀ ਉਹ ਡਾਕਟਰ ਕਹਿੰਦਾ ਥੋੜ੍ਹੇ ਜਿਆ ਆਪਣਾ ਧਿਆਨ ਦਿਓ ਕਹਿੰਦਾ ਵੋਕ ਵਗੈਰਾ ਕਰੋ, ਅੱਜ-ਕੱਲ। ਕਹਿੰਦਾ ਜ਼ਰੂਰੀ ਏ। ਇਹ ਸਿਹਤ ਵਾਸਤੇ ਵੀ। ਹੂੰ ਰੀਜਨ ਐਸੀ ਨਾ ਥੋੜਾ ਸ਼ਰੀਰ ਵੀ ਹੈਲਦੀ ਹੈਗਾ ਏ। ਇੱਕ ਤੇ ਤੋਂ ਠੀਕ ਏ। ਉੱਤੋਂ ਇਹ ਤਾਂ ਤੁਸੀਂ ਜਾਣਦੇ ਹੋ? ਅੱਜ-ਕੱਲ੍ਹ ਬੱਚੀਆਂ ਨਾਲ ਮਿਲ ਕੇ ਥੋੜ੍ਹਾ ਬਹੁਤ ਖਾ ਹੀ ਲਈਦਾ ਬਾਹਰ ਦਾ ਵੀ। ਬਿਲਕੁਲ ਬਿਲਕੁਲ
ਜੇ
ਉਸੀ ਕਰਕੇ ਫਿਰ ਡਾਕਟਰ ਕੈਂਦਾ ਨਈੰ ਤੁਸੀ ਥੋੜਾ ਧਿਆਨ ਦੋ? ਕੈਂਦਾ ਸ ਵੋਕ ਵਗੈਰਾ ਕਰਨੀ ਬੋਹ ਜ਼ਰੂਰੀ ਐ ਕੈਂਦਾ ਮਾ ਚਲੋ ਠੀਕ ਹੈਗਾ ਐ, ਓਈ ਓ ਤੁਸੀਂ ਜਾਨ ਦੋ ਸਾ ਔ ਸਾਡੇ ਜਨਾਨੀਆਂ ਦੇ ਸਰੀਰ ਤੇ ਏਦਾਂ ਵੀ ਬੱਚੇਆਂ ਹੋਨ ਤੋਂ ਬਾਦ ਓਦਾਂ ਈ ਬਥੇਰੀਆਂ ਦਿੱਕਤਾਂ ਹੋ ਜਾਂਦੀਆਂ ਨੇ, ਪਰ ਏਈ ਕਿ ਆਪਨੇ ਆਪ ਨੂੰ ਫਿਟ ਰੱਖਾਂਗੇ ਤਾਂ ਈ ਏਨਾਂ ਨੂੰ ਰੱਖ ਰੱਖਾਂਗੇ।
ਹੁਨ ਵੋਕ ਹੈਗਾ ਏ, ਵੋਕ ਸਵੇਰੇ-ਸਵੇਰੇ ਦੀ ਵੋਕ ਤੇ ਬੋਤ ਵਦੀਆ ਹੁੰਦੀ ਐ ਬਿਲਕੁਲ ਫਰੈਸ਼ ਸਾਨੂੰ ਮਿਲਦੀ ਏ। ਹੈਨਾ ਤੇ ਅ ਹਾਂਜੀ। ਹਾਂਜੀ, ਓ ਖਾਨਾ ਵਗੈਰਾ ਖਾਨ ਦੇ ਬਾਦ ਵੀ ਸਾਨੂੰ ਵੋਕ ਕਰਨੀ-ਕਰਨੀ ਚਾਈਦੀ ਏ। ਮੇਨਲੀ ਜੋ ਸਵੇਰ ਦੀ ਵੋਕ ਅ ਜੋ ਰਾਤੀ ਅਸੀਂ ਖਾਨ ਅ ਰੋਟੀ ਵਗੈਰਾ ਖਾਨੇ ਆ ਓਦੇ ਬਾਦ ਥੋੜਾ ਬੋਤ ਵੋਕ ਕਰਨਾ ਚਾਈਦਾ ਐ।
ਮੈਂ ਦੱਸ ਤੇ ਰਈ ਆਂ ਸਵੇਰੇ ਉੱ- ਸਵੇਰੇ ਇੱਕ ਤਾਂ ਕੀ ਹੋ ਜਾਂਦਾ ਸਵੇਰੇ ਜਲਦੀ ਉੱਠਨ ਨਾਲ ਦੇਖੋ, ਇੱਕ-ਇੱਕ ਦੇਖੋ ਸ਼ੁਰੂ-ਸ਼ੁਰੂ ਦੀ ਦਿ- ਕਤ ਹੁੰਦੀ ਐ ਦੋ-ਚਾਰ ਦਿਨ। ਕਿਓਂਕਿ ਹੈਬਿਟ ਨੀ ਹੁੰਦੀ ਏਨੀ ਸਵੇਰੇ ਉੱਠਣ ਦੀ ਯਾ ਏ ਹੁੰਦਾ ਕਿ ਧੀਰੇ, ਧੀਰੇ, ਧੀਰੇ ਜਦੋਂ ਉੱਠਦੇ ਆ ਨਾ ਇੱਕ ਤਾਂ ਸਵੇਰ ਦਾ ਜੇੜਾ ਵੈਦਰ ਹੁੰਦਾ ਓ ਬੋਹਤ ਵਦੀਆ ਹੁੰਦਾ ਬੋਹਤ ਈ ਵਦੀ ਸਮਝ ਲੋ ਕਿ ਕਿੰਨਾ ਸੁਨੈਰਾ ਹੁੰਦਾ ਨਾ ਵਦੀ ਇੰਨਾ ਵਦੀਆ ਮੌਸਮ ਹੁੰਦਾ ਸਵੇਰ ਦਾ। ਓਦੇ ਵਿੱਚ ਹੁੰਦਾ ਕਿ ਉੱਠ ਜਾਈਏ ਅਤੇ ਸ਼ਾਂਤ ਹੁੰਦਾ ਐ। ਠੀਕ ਐ ਔਰ ਲੋਕੀ ਸੈਰ ਔਰ ਰੀਜ਼ਨ ਹੈਗਾ ਨਾ ਸਵੇਰੇ ਤਾਜ਼ੀ ਹਵਾ ਹੁਨ ਮਿਲਦੀ ਐ। ਠੀਕ ਐ ਵਿਟਾਮਿਨ ਡੀ ਪੈਲੀ ਗੱਲ ਵਿਟਾਮਿਨ ਡੀ ਵੀ ਮਿਲਦਾ ਐ ਬੋਡੀ ਨੂੰ। ਸਵੇਰੇ ਜਲਦੀ ਉ, ਹਾਂ। ਓਈਓ ਮੈਂ ਦੱਸ ਰਈ ਨਾ ਸਵੇਰੇ ਸਵੇਰੇ-ਸਵੇਰੇ ਸਬ ਤੋਂ ਬੈਸ ਹੁੰਦਾ ਐ ਸਵੇਰੇ-ਸਵੇਰੇ ਜੇੜੀ ਅਸੀਂ ਸੈਰ ਕਰਦੇ ਆਂ ਯੋਗਾ ਕਰਦੇ ਆਂ ਹਲਕੀ-ਹਲਕੀ ਕਸਰਤ ਜੇੜੀ ਅਸੀਂ ਲੋਕ ਕਰਦੇ ਆਂ ਜੈਸੇ ਵਾਰਮਅਪ ਜੇਨੂੰ ਅਸੀਂ ਲੋਕ ਕੈਨੇ ਆਂ ਓ ਸਬ ਚੀਜ਼ਾਂ ਕਰਨੀਆਂ। ਓ ਓਈਓ ਮੈਂ ਦੱਸ ਰਈ ਨਾ, ਓ ਸਰੀਰ ਵਾਸਤੇ ਬੋਹਤ ਵਦ ਵਦੀਆ ਹੁੰਦਾ ਐ ਕਿ ਏ ਸਵੇਰੇ-ਸਵੇਰੇ ਜੇ-ਜੇ ਅਸੀਂ ਸਵੇਰੇ ਕਰ ਲੈਨੇ ਆਂ ਨਾ ਓ ਸਬ ਤੋਂ ਬੈਸਟ ਰੈਂਦਾ ਐ।
ਹਾਂਜੀ, ਓ ਤਾਂ ਹੈਗਾ ਈ ਐ, ਹੂੰ। ਤੇ ਏਨੂੰ ਈ ਅਗਰ ਅਸੀਂ ਰੈਗੂਲਰ ਰੂਟੀਨ ਚ, ਹਾਂਜੀ। ਆ ਮੈਂ ਏਈਓ ਕੈ ਰਈ ਸੀ ਕਿ ਏਨੂੰ ਅਸੀਂ ਰੂਟੀਨ ਚ ਲੇ ਆਈਏ ਤੇ ਏਸ ਚ ਸਾਨੂੰ ਬੇਮਾਰੀ ਹੋ ਜਾਂਦੀ ਐ, ਐਸ
ਔਬੀਅਸ ਐ, ਸੁ ਸਈ ਕੈ ਰਏ ਓ ਤੁਸੀਂ। ਏ ਗਰ ਉਸੇ ਛੋਡ ਦੇਗੇ ਬੀਚ ਮੇਂ ਹਾਂ ਓ ਕੀ ਆ ਦੇਖੋ ਸਾਨੂੰ ਆਪਨੇ ਵਾਸੇ ਟਾਈਮ ਤਾਂ ਕੱਢਣਾ ਈ ਪਏਗਾ ਚਾਹੇ ਹੁਨ ਜਿੱਦਾਂ ਮਰਜ਼ੀ ਅਸੀਂ ਕੱਢੀਏ ਸਵੇਰੇ। ਪਰ ਏਈਓ ਨਾ ਕਿ ਸਵੇਰੇ-ਸਵੇਰੇ ਉੱਠਦੇ ਆ ਠੀਕ ਐ।
ਹਾਂਜੀ।
ਸਾਡਾ ਇੱਕ ਤਾ ਮਨ ਵੀ ਸ਼ਾਂਤ ਰਹਿੰਦਾ ਠੀਕ ਏ, ਤਾਜ਼ਗੀ ਮਹਿਸੂਸ ਕਰਦੇ ਆਪਣੇ ਆਪ ਵਿੱਚ ਵੀ ਉਤਸ਼ਾਹ ਅੱਛੇ ਕੰਮਾਂ ਵਾਸਤੇ ਅੰਦਰ ਤਾਕਤ ਆਉਂਦੀ ਏ ਫਿਰ ਬਹੁਤ ਚੀਜ਼ਾਂ ਆਈਆ ਸਰੀਰ ਵੀ ਤੰਦਰੁਸਤ ਰਹੇਗਾ ਬਿਮਾਰੀਆਂ ਤੋਂ ਬਚਾ ਪਾਵਾਂਗੇ ਆਪਣੇ ਆਪ ਨੂੰ ਕਾਫ਼ੀ ਚੀਜ਼ਾਂ ਆਉਂਦੀਆਂ ਨੇ ਫਿਰ ਇਹ ਵੀ ਹੁੰਦਾ ਏ ਹੁਣ ਅਸੀਂ ਜਦੋਂ ਦੇਖਦੇ ਹਾਂ ਸਵੇਰੇ ਜਲਦੀ ਉੱਠਣ ਬੱਚੇ ਵੀ ਜਲਦੀ ਉੱਠਣਗੇ ਉਹ ਸਵੇਰੇ ਜਦ ਅਸੀਂ ਲੇਟ ਉੱਠਾਂਗੇ ਤਾਂ ਬੱਚਿਆਂ ਨੂੰ ਕਿੱਦਾਂ ਉਠਾਵਾਂਗੇ ਬੱਚਿਆਂ ਨੂੰ ਅਸੀਂ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਸਮਝਾਵਾਂਗੇ ਚੀਜ਼ ਕਿਉ ਜਲਦੀ ਉੱਠੋ ਆਪਨੀ ਸਿਹਤ ਦਾ ਧਿਆਨ ਰੱਖੋ ਜਦੋਂ ਅਸੀਂ ਆਪਨੀ ਸਿਹਤ ਦਾ ਆਪ ਹੀ ਨਹੀਂ ਧਿਆਨ ਰੱਖੀ ਤਾਂ ਬੱਚਿਆਂ ਨੂੰ ਕਿੱਦਾਂ ਅਸੀਂ ਸਿਖਾ ਸਕਾਂਗੇ ਤੰਗੇ
ਹਾਂਜੀ ਉਹ ਤਾਂ ਹੈਗੀ ਸ਼ੁਰੂਆਤ ਤਾਂ ਸਭ ਤੋਂ ਪਹਿਲੇ ਖੁਦ ਤੋਂ ਈ ਕਰਨੀ ਪੈਂਦੀ ਏ ਹਹਨਾ, ਤਈਓ ਅਸੀਂ ਸਾਹਮਣੇ ਵਾਲੇ ਨੂੰ ਸਿਖਾ ਸਕਦੇ ਆ
ਹੰ ਤ ਮੈਂ ਤਾਂ ਸਿੱਖੀ ਕਿਥੋ ਔਰਾ ਨਾ ਹੁਣ ਬੱਚੇ ਹੈਗੇ ਆ ਨੇ ਛੋਟੇ ਉਹਨਾਂ ਨੂੰ ਹਨ ਜਦੋਂ ਅਸੀਂ ਨਹੀਂ ਕਰਾਂਗੇ ਤਾਂ ਉਹ ਕਿੱਥੋ ਕਰ ਲੈਣਗੇ ਹੁਣ ਉਹ ਕਰਨ ਅਸੀਂ ਕਰਾਂਗੇ ਸਾਨੂੰ ਦੇਖ ਦੇਖ ਕੇ ਉਹਨਾਂ ਨੂੰ ਵੀ ਚਾਅ ਹੈਗਾ ਏ ਉਹਨਾਂ ਵਾਸਤੇ ਵੀ ਇੱਕ ਚੀਜ਼ ਵਦੀਆ ਹੋਏਗੀ ਉਹ ਦੇਖਨਗੇ ਮੰਮੀ ਕਰ ਰਹੀ, ਪਾਪਾ ਕਰ ਰਹੇ ਅਸੀਂ ਵੀ ਕਰੀਏ। ਠੀਕ ਹੈ, ਫੇਰ ਬੱਚਿਆਂ ਨੂੰ ਅਸੀਂ ਬੋਲਾਂਗੇ ਵੀ ਨਾ ਉਹਨਾਂ ਦੇ ਵੀ ਜੈਸੀ ਬੋਡੀ ਤੇ ਫਿੱਟ ਰਹੇਗੀ ਪਹਿਲੀ ਚੀਜ਼ ਤੇ ਫਿਰ ਉਹਨਾਂ ਨੂੰ ਵੀ ਤੇ ਹੁਨ ਤੁਸੀਂ ਦੇਖਦੇ ਹੋ ਅੱਜ ਕੱਲ ਦੇ ਬੱਚਿਆਂ ਦਾ ਖਾਨ ਪੀਨ ਕੀ ਹੋ ਗਿਆ ਮੋਮੋਸ ਖਾ ਲਏ, ਚੌਮਿਨ ਖਾ ਬੱਚਿਆਂ ਨੂੰ ਅਸੀ ਕਿੰਨਾ ਰੋਕ ਲਵਾਂਗੇ
ਹਾਂਜੀ, ਬੱਚੇ ਤੇ ਹੰ ਫਾਸਟ ਫੂਡ ਤੇ ਡਿਪੈਂਡੈਂਨ ਹੋ ਗਏ ਨੇ ਅੱਜ ਕੱਲ ਹੈਨਾ। ਉਹ ਘਰ ਦਾ ਬਨਿਆ ਹੋਇਆ ਤੇ ਟੇਸਟੀ ਨਹੀਂ ਲੱਗਦਾ। ਹੈਨਾ ਤੇ ਉਹ ਸਬ ਜੋ ਹੈਗੇ ਨੇ ਇਹ ਸਬ ਚੀਜ਼ਾਂ ਪਚਾਨ ਵਾਸਤੇ ਵੋਕ ਕਰਨਾ ਬੜਾ ਜ਼ਰੂਰੀ ਏ ਹੈਨਾ, ਨਹੀਂ ਅਗਰ ਅਸੀਂ ਸਵੇਰੇ ਨਹੀਂ ਕਰ ਪਾ ਰਹੇ ਤੇ ਐਟਲੀਸਟ ਅਸੀ
ਹੰ ਹੰ ਸ ਸਹੀ ਕਹਿਗਾ- ਹਾਂਜੀ-ਹਾਂਜੀ ਹਾੰ ਦੱਸ ਤੇ ਰਹੀ ਆ। ਹੁਣ ਹਿੰਦਾ ਸਵੇਰੇ, ਸਵੇਰੇ ਵੋਕ ਮੈ ਕਰਨੀ ਫੇਰ ਆ ਕੇ ਨਾ ਪਾਠ ਕਰਨਾ, ਸਿਮਰਨ ਕਰਨਾ ਧਿਆਨ ਕਰ ਥੋੜ੍ਹੀ ਦੇਰ ਇਹ ਸਬ ਕੰਮਾਂ ਆਸਤੇ ਵੀ ਲਾ ਇੱਕ ਤਾਂ ਮਨ ਵੀ ਸ਼ਾਂਤੀ ਰਹਿੰਦਾ ਹੈ, ਦਿਨ ਵਿੱਚ ਚੰਗਾ ਬਣਦਾ ਐ ਫੇਰ ਉੱਤੋਂ ਨਾ ਓਰ ਉਹ ਅਪਨੇ ਜਿਸ ਤਰ੍ਹਾਂ ਕਈ ਚੀਜ਼ਾਂ ਦੇ ਫੈਸਲਾ ਹੁੰਦੇ ਨੇ ਅਸੀਂ ਆਰਾਮ ਨਾਲ ਲੈ ਸਕਦੇ ਆੰ ਜੀਵਨ ਦੀਆਂ ਮੁਸ਼ਕਿਲਾਂ ਜਿਹੜੀਆਂ ਹੂਨਦ ਯਾ ਨਾ ਆਸਾਨੀ ਨਾਲ ਅਸੀਂ ਨਾ ਉਹਨੂੰ ਹੈਂਡਲ ਕਰ ਸਕਦੇ ਹਾਂ ਨੀ ਤੇ ਕਰ ਪਾਵਾਂਗੇ ਜਦੋ ਅਸੀਂ ਨੀ ਫਿੱਟ ਹੋਵਾਂਗੇ, ਸਾਨੂੰ ਵੀ ਫਿੱਟ ਰਹਿਨਾ ਜਰੂਰੀ ਹੈ ਪਾਠ- ਪੂਜਾ ਜਿਹੜੀ ਹੁੰਦੀ ਦਿ ਆਖਨੇ ਜੇੜੇ ਗੁਰੂ ਗ੍ਰੰਥ ਹੈਗਾ ਉਹ ਵੀ ਪਾਠ ਹੋ ਗਏ ਸੁਰੂ, ਸਾਨੂੰ ਉਹ ਵੀ ਕਰਨਾ ਜ਼ਰੂਰੀ ਐ ਨਾ।
ਹਾਂਜੀ, ਉਹ ਤਾਂ ਹੈਗਾ ਈ ਐ!
ਵੀ ਦੱਸੇ ਸਵੇਰੇ ਜਲਦੀ ਉ ਉੱਥੇ ਨਾ ਬੋਝ, ਬਹੁਤ ਚੀਜ਼ਾਂ ਹੁੰਦੀਆਂ ਨੇ ਆਸਾਨ ਹੋ ਜਾਂਦੀਆ ਨੇ ਸਾਡੇ ਲਈ।
ਹਾਂਜੀ, ਉਹ ਤੇ ਹੈਗਾ ਈ ਐ, ਓ ਕਹਿੰਦੇ ਨੇ ਨਾ ਸਵੇਰੇ- ਸਵੇਰੇ ਉੱਠ ਕੇ ਪੜ੍ਹਨਾ ਚਾਹੀਦਾ ਏ, ਸਵੇਰ ਦਾ ਪੜ੍ਹੀ ਹੋਈ ਚੀਂਜਾ ਕਾਫ਼ੀ ਯਾਦ ਰਹਿੰਦੀਆਂ ਨੇ! ਹਨਾ, ਸਵੇਰੇ ਅਸੀਂ ਅ, ਅਸੀਂ ਜਦ ਆਪਣਾ ਕੰਮ ਵੀ ਸਵੇਰੇ ਤੋਂ ਕਰਨਾ ਸਟਾਰਟ ਕਰਦੇ ਆਂ, ਹਨਾ, ਤੇ ਇਕ ਪ੍ਰੋਪਰ ਸ਼ਡਿਊਲ ਬਣ ਜਾਂਦਾ ਐ ਸਾਡਾ!
ਹਨਾ, ਓ ਫੇਰ ਅਸੀਂ ਇੱਕ-ਦਿਨ, ਇੱਕ-ਦਿਨ ਕਰਾਂਗੇ, ਦੋ ਦਿਨ ਕਰਾਂਗੇ, ਤੇ ਓ ਡੇਲੀ ਰੂਟੀਨ 'ਚ ਆ ਜਾਏਗਾ, ਹਨਾ, ਵੰਨਾ ਕਦੀ-ਕਦੀ ਕਰੋ ਤੇ ਹੋਈ ਨਹੀ ਪਾਂਦਾ ਕਿ ਅਸੀਂ ਅਚਾਨਕ ਉੱਠਣਾ ਐ, ਪੋਸੀਬਲ ਈ ਨਹੀ ਐ ਕਿ ਉਹ ਅਚਾਨਕ ਉੱਠ ਕੇ ਅਸੀ ਵੋਕ ਕਰਨ ਜਾਈਏ।
ਮੈਂ ਦੱਸ ਤਾਂ ਰਈਆਂ ਸਵੇਰੇ ਉੱਠਣ ਨਾਲ ਕੀ ਹੋਂਦਾ! ਤੇ ਓ ਤੁਹਾਨੂੰ ਵੀ ਪਤਾ ਐ, ਇੱਕ ਚੀਜ਼ਾਂ ਆਪਣੇ ਟਾਈਮ ਟੂ ਟਾਈਮ ਹੋ ਜਾਂਣਦੀਆਂ ਨੇ ਠੀਕ ਐ। ਫੇਰ ਆਪਣਾ ਓ ਬੰਦਾ ਜਿੰਮੇਵਾਰੀਆਂ ਵੀ ਟਾਈਮ ਨਾਲ ਕਰਦਾ ਐ, ਤੇ ਹੁਣ ਆਦਤ ਫੇਰ ਕਿਰਤ ਤੇ ਜਾਓਗੇ, ਆਂਦੇ ਬੱਚਿਆਂ ਨੂੰ ਸਕੂਲ ਭੇਜਣਾ! ਕੋਲਜ ਜਿਹੜੇ ਬੱਚੇ ਜਾਂਦੇ ਨੇ, ਯਾਂ ਫੇਰ ਨੌਕਰੀ, ਜਿਹੜੇ ਜਿਹਨਾਂ ਦੀ ਬਿਜਨਸ ਹੈਗਾ ਆ ਨਾ, ਜੋ ਵੀ ਫਿਰ ਉਹ ਹੋ ਗਿਆ ਆਪਣਾ, ਇਹਵੀ ਕੰਮ ਹੈਗੇ ਨੇ, ਉਹ ਟਾਈਮ ਟੂ ਟਾਈਮ ਹੁੰਦੇ ਨੇ! ਇੱਦਾਂ ਜਦੋਂ ਅਸੀਂ ਨਹੀਂ ਉੱਠਾਂਗੇ, ਨਹੀਂ ਕੁਛ ਕਰਾਂਗੇ ਤੇ ਕਿੱਦਾਂ ਹੋਏ ਕੁਛ ਨੀ। ਅੱਜ-ਕੱਲ੍ਹ ਕੀ ਹੋ ਗਿਆ, ਦੇਰ ਤੱਕ ਰਾਤੀ ਮੋਬਾਇਲ ਚਲਾਉਣੇ ਆ, ਸਵੇਰੇ ਸੌਂਦੇ ਰਹਿੰਦੇ ਨੇ!
ਹਾਂਜੀ, ਬਸ ਇਹੀਓ ਰਹਿ ਗਿਆ ਹੁਣ ਤੇ! ਹਨਾ, ਫ਼ੋਨ ਵਗੈਰਾ 'ਚ ਹੈਗਾ ਐ। ਏਨਾਂ ਨੇ ਰੂਟੀਨ ਨੂੰ ਬਿਲਕੁਲ ਖ਼ਰਾਬ ਕਰਕੇ ਰੱਖ ਦਿੱਤਾ ਐ!
ੳਹੀਓ ਮੈਂ ਦੱਸ ਰੀ ਨਾ, ਦੇਖੋ ਅਸੀ ਇਹੳ ਦੇਖਦੇ ਆ ਰਾਤ ਇਤਨੀ ਦੇਰ ਰਾਤ ਤੱਕ, ਸਵੇਰੇ ਉੱਠਿਆ ਨਹੀ ਜਾਂਦਾ, ਦਸ ਕੀ ਹੁੰਦਾ ਐ! ਰਾਤੀ ਜਦੋਂ ਜੇ ਲੇਟ ਸੋਂਵੋਂ, ਸਵੇਰ ਕਿੱਥੇ ਉੱਠ ਜਾਊ, ਉਹੀ ਸਾਡੀ ਸਿਹਤ ਖ਼ਰਾਬ ਕਰ ਦਿੰਦਾ! ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਕਿ ਅਸੀਂ ਫਿੱਟ ਰਈਏ, ਅਸੀਂ ਕੋਸ਼ਿਸ਼ ਕਰੇ ਫਿੱਟ ਰਈਏ, ਜਲਦੀ ਸੋਈਏ, ਪਰ ਓ ਜਲਦੀ ਨਹੀਂ ਹੋ ਸਕਦਾ! ਕਿਉਂਕਿ ਸਾਡੀ ਆਦਤ ਖਰਾਬ ਹੋ ਚੁੱਕੀ ਹੁੰਦੀ ਐ।
ਹਾਂਜੀ, ਉਹ ਤਾਂ ਹੈਗਾ ਈ ਐ, ਹੁਣ ਮੈਂ ਸਵਾ ਤਾ ਤਿਵੇਂ-ਤਿਵੇਂ ਠੀਕ ਹੋਣਗੀਆਂ ਹਨਾ, ਕੋਸ਼ਿਸ਼ ਕਰਨ ਨਾਲ ਹੋਣਗੀਆਂ ਕਿ ਅਸੀਂ ਇੱਕ ਦਿਨ ਸਟਾਰਟ ਕੀਤਾ ਐ, ਤੇ ਉਹਨੂੰ ਰੈਗੂਲਰ ਫੋਲੋ ਕੀਤਾ ਐ।
ਸ ਇਕਦਮ ਸਹੀ ਕਹਿ ਰਹੇ ਓ, ਮੈਂ ਦੱਸ ਤੇ ਰਹੀ ਹਾਂ ਹੁਣ ਉਹੀਉ ਹੈਗਾ ਐ। ਹੁਣ ਸਵੇਰੇ ਥੋੜ੍ਹਾ ਉੱਠਦੀ ਆਂ, ਜਲਦੀ ਉੱਠਦੀ ਆ ਅੱਜ ਕੱਲ ਸਾਢੇ ਪੰਜ ਉੱਠਣਾ ਪੈਂਦਾ ਐ, ਉੱਠ ਕੇ ਫੇਰ ਆਪਣਾ ਪਹਿਲੇ ਥੋੜ੍ਹੀ ਦੇਰ ਤੇ ਇਹੀਓ ਸਭ ਸੈਰ ਕਰਨਾ, ਆਪਣਾ ਕਰਨਾ ਇਹੀਓ, ਇਹੀਓ ਵਾਕ ਕਰਾ ਥੋੜ੍ਹੇ ਬਹੁਤ ਆਪਣੇ ਯੋਗਾ ਦੇ ਹੈਗੇ ਨੇ, ਉਹ ਸਭ ਕਰਦੀਆਂ ਫੇਰ ਕਰਦੇ-ਕਰਦੇ ਟਾਈਮ ਹੋ ਜਾਂਦਾ ਐ। ਉਹ ਬੱਚੇ ਦਾ ਟਾਈ ਵੱਜੇ ਤਿਆਰ ਵਾਲਾ ਕਰੋ, ਸਕੂਲ ਵਗੈਰਾ ਭੇਜਦੀ ਆਂ, ਫੇਰ ਹਸਬੈਂਡ ਦਾ ਟਾਈਮ ਹੋ ਜਾਂਦੈ। ਓਨਾਂ ਨੂੰ ਭੇਜੋ ਓਇਓ ਪੂਰਾ ਦਿਨ ਕੀ ਹੁੰਦਾ ਕੰਮਾਂ ਵਿੱਚ ਨਾ ਅਸੀ ਲੋਕ ਅਪਨੇ ਆਪ ਨੂੰ ਭੁੱਲ ਚੁੱਕੇ ਆਂ। ਅਪਣੇ ਸ਼ਰੀਰ ਦੇਖ ਨਾ ਭੁੱਲ ਚੁੱਕ ਓਇਓ ਹੋਗਾ ਨਾ ਕਿ ਹੁਣ ਅਪਨੇ ਆਪ ਆਸਤੇ ਟਾਈਮ ਸਾਨੂੰ ਖੁਦ ਕੱਢਣ ਪਏਗਾ ਓਈਓ ਹੁਣ, ਈਂਨਾਂ ਨੂੰ ਕਰ ਵਾਈ ਆਂ, ਕੀ ਕੀਤਾ ਜਾਏ ਕਦੀ ਈਆ। ਸ਼ੁਰੂ ਕੀਤਾ ਨੀ ਹਜੇ ਅਪਨੇ ਅਪ ਨੂੰ ਵੀ ਕਿਉਂਕਿ ਨਈਂ ਤਰਾਂ ਦੀ ਤਾਂ ਫੇਰ ਤਬੀਅਤ ਜਾਦਾ ਖਰਾਬ ਹੋਏਗੀ।
ਹਾਂਜੀ, ਓ ਤਾਂ ਹੈਗਾ ਹੈ ਹੁਨ ਜਦੋਂ ਅਸੀਂ ਦੇਖੋ ਜਿਨ੍ਹਾਂ ਨੇ ਸਕੂਲ ਜਾਣਾ ਏ, ਓਨਾਂ ਓਨਾਂ ਦਾ ਇੱਕ ਸ਼ਡਿਊਲ ਫਿਕਸ ਏ। ਹੈਨਾ ਜਦ ਓ ਸਭ ਲੋਕ ਸ਼ਡਿਊਲ ਨਾਲ ਸਬ ਜਾ ਸਕਦੇ ਨੇ ਤੇ ਜੋ ਵੋਕ ਵਗੈਰਾ ਹੈਗੀਏ ਓਦਾ ਵੀ ਸ਼ਡਿਊਲ ਬਣਾਇਆ ਜਾ ਸਕਦਾ ਐ।
ਹੈਨਾ, ਸਕੂਲ ਔਰ ਜੌਬ ਕਰਨ ਵਾਲਾ ਜਿਵੇਂ ਸ਼ੇਡਿਊਲ ਫਿਕਸ ਹੁੰਦੈ, ਹੂੰ।
ਹਾਂਜੀ। ਕੀ ਕੀਤਾ ਹੁਣ ਬਸ ਧੀਰੇ ਧੀਰੇ ਚੀਜਾਂ ਧੀਰ ਧੀਰੇ-ਧੀਰੇ ਸਭ ਸੈਟ
ਬਿਲਕੁਲ।
ਚਲੋ ਠੀਕੈ, ਸਤਿ ਸ੍ਰੀ ਅਕਾਲ ਦੀਦੀ ਹੈਂ, ਕਿਸੇ ਦਾ ਕਾਲ ਆਂਦਾ ਪਿਆ ਠੀਕੈ।
ਓਕੇ-ਓਕੇ ਠੀਕੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।